ਹੈਲੋ। ਹੈਲੋ। ਹਾਂਜੀ ਸਤਿ ਸ੍ਰੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ। ਬਹੁਤ ਵਧੀਆ ਜੀ ਹੋਰ ਘਰ ਪਰਿਵਾਰ ਸਭ ਵਧੀਆ।
ਹਾਂਜੀ ਵਧੀਆ, ਹੋਰ ਬਸ ਹਾਂ ਵਧੀਆ-ਵਧੀਆ ਤੁਸੀਂ ਦੱਸੋ
ਬਹੁਤ-ਬਹੁਤ ਵਧੀਆ ਜੀ।
ਹਾਂਜੀ। ਹੋਰ
ਤੇ ਮੈਂ ਇਹ ਗੱਲ ਪੁੱਛਣੀ ਸੀ ਤੁਹਾਡੇ ਤੋਂ। ਮੈਂ ਇਹ ਪੁੱਛਣਾ ਸੀ ਕਿ ਜੋ ਅਸੀ ਅਸੀਂ ਉਹ ਨੀਂਦਰ ਲੈਂਦੇ ਹਾਂ ਜਿਵੇਂ ਸਵੇਰੇ ਜਲਦੀ ਉੱਠ ਕੇ ਜਾਂ ਫੇਿਰ ਅਸੀਂ ਲੇਟ ਸੋਨੇ ਆਂ। ਤੇ ਤਾਂ ਜਿੱਥੇ ਫੇਰ ਨਾ ਮੈਨੂੰ ਨਾ ਇਕ ਗੱਲ ਕਰਨੀ ਸੀ ਕਿ ਸਵੇਰੇ ਅਗਰ ਬੰਦਾ ਉੱਠੇ ਤੇ ਫਿਰ ਕਿੰਨੇ ਵਜੇ ਬੰਦ ਨੂੰ ਬੰਦੇ ਨੂੰ ਉੱਠਣਾ ਮਤਲਬ ਕਿ ਸਹੀ ਰਹਿੰਦਾ ਹੈ। ਮਤਲਬ ਕਿ ਕਿਤਨੇ ਘੰਟੇ ਦੀ ਕਿਤਨੇ ਘੰਟੇ ਦੀ ਬੰਦੇ ਬੰਦੇ ਨੂੰ ਨੀਂਦ ਲੈਣੀ ਚਾਹੀਦੀ ਹੈ। ਕਿੰਨੇ ਵਜੇ ਸੋਏ ਡਿਨਰ ਵਗੈਰਾ ਕਿੰਨੇ ਵਜੇ ਕਰੇ।
ਅੱਛਾ ਮੈਂ ਤੇ ਵੇਖੋ ਵੈਸੇ ਤਾਂ ਨੀਂਦ ਵੈਸੇ ਮੇਰੇ ਘਰ ਦੇ ਪੇਕੇ ਨੇ ਮੇਰੇ ਉਹ ਵੀ ਬੜਾ ਬੋਲਦੇ ਨੇ ਮੈਨੂੰ ਨੀਦਰ ਆਸਤੇ ਮੈਂ ਤੇ ਆਪ ਬੜੀ ਲੇਟ ਉੱਠਣੀ ਆ। ਸਗੋ ਜਲਦੀ ਅ ਮੈਂ ਉੱਠਣੀ ਆ ਸਾਢੇ ਅੱਠ ਨੌ ਵਜੇ। ਹਾਂਜੀ ਸਵੇਰੇ ਹੂ ਸਗੋਂ ਮੰਮੀ ਮੇਰੇ ਬੋਲਦੇ ਰਹਿੰਦੇ ਜਲਦੀ ਉੱਠਿਆ ਕਰ। ਆ ਸਗੋਂ ਮੈਂ ਵੀ ਸੋਚਦੀ ਪਿਆ ਐਸੀ ਕਦ ਜਲਦੀ ਉੱਠੀ ਗੁਰਦੁਆਰੇ ਗੁਰਦੂਰੇ ਜਾਈਏ। ਥੋੜਾ ਜਾ ਐਕਸਰਸਾਈਜ਼ ਕਰੀਏ। ਬਸ ਉੱਠਿਆ ਨੀ ਜਾਂਦਾ।
ਵਾਹ ਜੀ ਵਾਹ ਬੜੀ ਵਧੀਆ ਸੋਚ ਹੈਗੀ ਵੈਸੇ ਤੁਹਾਡੀ। ਸਵੇਰ ਤੋਂ ਜਲਦੀ ਉੱਠ ਕੇ ਬੰਦਾ ਆਪਣੇ ਲਈ ਨਿਕਾਲੇ ਟਾਈਮ, ਵੈਸੇ ਤੁਹਾਨੂੰ ਪਤਾ ਹੀ ਹੈ ਪੂਰੀ ਜ਼ਿੰਦਗੀ ਬੱਚਿਆਂ ਤੋਂ ਬੱਚਿਆਂ ਦੇ ਲਈ ਨਿਕਲ ਜਾਣੀ ਹੈ।
ਹੂ
ਬੱਚੇ ਦੇ ਨਾਲ ਖੇਡਣਾ ਪਰ ਤੁਸੀਂ ਇਹ ਸਹੀ ਸਹੀ ਕਿਹਾ ਦੇਖੋ ਬੱਚੇ ਅਗਰ ਸਵੇਰੇ ਅੱਠ ਵਜੇ ਉੱਠਦੇ ਨੇ ਤੇ ਅਸੀਂ ਇੱਕ ਘੰਟਾ ਪਹਿਲੇ ਉੱਠ ਕੇ ਨਾ ਤੁਸੀਂ ਆਪਣੇ ਲਈ ਇੱਕ ਘੰਟਾ ਨਿਕਾਲ ਸਕਦੇ ਹੋ ਹਾਂਜੀ ਔਰ ਅਗਰ ਬੰਦਾ ਅਗਰ ਬੰਦਾ ਸਵੇਰੇ ਸਵੇਰੇ ਇੱਕ ਘੰਟਾ ਪਹਿਲੇ ਉੱਠ ਕੇ ਆਪਣੇ ਆਪ ਨੂੰ ਦੇ ਰਿਹਾ ਹੈ ਤੇ ਸਮਝ ਲਓ ਹੁਣ ਤੁਹਾਡੇ ਕੋਲ ਕਿਤਨੇ ਸਾਲ ਪਏ ਨੇ ਅਗਰ ਡੇਲੀ ਤੁਸੀਂ ਆਪਣੇ ਆਪ ਨੂੰ ਇੱਕ ਘੰਟਾ ਦੇ ਤੁਸੀਂ ਕਾਫੀ ਕੁਝ ਸੁਧਾਰ ਸਕਦੇ ਹੋ
ਹਾਂ ਨਹੀਂ ਤੁਹਾਡੀ ਗੱਲ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਵੇ ਉੱਠਿਆ ਵੀ ਤੇ ਨਹੀਂ ਨਾ ਜਾਂਦਾ ਅੱਛਾ ਤੇ ਕਹਿੰਦੇ ਨੇ ਨੀਂਦ ਨਿੰਦਰ ਵੀ ਲੈਣੀ ਬੜੀ ਜ਼ਰੂਰੀ ਹੈ ਮੇਰੇ ਸਰੀਰ ਵਾਸਤੇ ਪਰ ਅਸੀਂ ਰਾਤੀ ਸੋਂਦੇ ਵੀ ਤੇ ਇੰਨੀ ਲੇਟ ਆ
ਅੱਛਾ ਜੀ ਸੌਣਦੇ ਤੁਸੀ ਲੇਟ ਵੀ ਸੌਣਦੇ
ਅਸੀਂ ਤੇ ਬਾਰਾਂ ਇੱਕ ਇੱਕ ਵਜੇ ਸੌਨੇ ਹਾਂ ਕੱਲ ਅਸੀਂ ਦੋ ਵਜੇ ਸੁੱਤੇ ਹਾ ਤੇ ਆ
ਅੱਛਾ ਜੀ ਅਗਰ ਮੈਂ ਆਪਣੀ ਗੱਲ ਕਰਾ ਤੇ ਫਿਰ ਅਗਰ ਮੈਂ ਆਪਣੀ ਗੱਲ ਕਰਾ ਤੇ ਫਿਰ ਅਸੀਂ ਬਾਰਾਂ ਵਜੇ ਤੋਂ ਬਾਰਾਂ ਵਜੇ ਤੋਂ ਪਹਿਲੇ ਪਹਿਲੇ ਸੋ ਜਾਂਦੇ ਹਾਂ
ਅੱਛਾ ਤਾਂ ਹੀ ਤੁਸੀਂ ਜਲਦੀ ਉਠ ਜਾਂਦੇ ਹੋ ਨਾ ਅਸੀਂ ਤਾਂ ਉੱਠ ਹੀ ਸਕਦੇ ਮੰਮੀ ਵੀ ਬੋਲਦੇ ਰਹਿੰਦੇ ਨੇ ਲੇਟ ਉੱਠਦੇ ਹੋ ਲੇਟ ਉੱਠਦੇ ਹੋ
ਜੀ ਜੀ ਸਹੀ ਕਿਹਾ ਫਿਰ ਐਸਾ ਹੂ ਤੁਸੀਂ ਐਸਾ ਕਰਦੇ ਕਿ ਹੋ ਆਪਕੀ ਪੂਰੀ ਫੈਮਲੀ ਫੈਮਲੀ ਤੁਹਾਡੀ ਉੱਠੀ ਰਹਿੰਦੀ ਹੈ ਦੋ ਦੋ ਵਜੇ ਤੱਕ
ਬਸ ਉਹਨਾਂ ਦੇ ਪਾਪਾ ਹੀ ਨੀ ਆਉਂਦੇ ਇੱਦਾਂ ਘਰ ਹੁਣ ਫੇਰ ਚਲੇ ਗਿਆਰਾਂ ਵਜੇ ਤੇ ਬਾਜ਼ਾਰ ਗਏ ਨੇ ਐ ਹੁਣ ਪਤਾ ਨਹੀਂ ਕਿਸੇ ਕਿਸੇ ਨੇ ਆਉਣਾ ਸੀ ਤੇ ਗਿਆਰਾਂ ਵਜੇ ਬਾਜ਼ਾਰ ਚਲੇ ਗਏ ਨੇ ਹੁਣ ਦੋ ਇੱਕ ਵਜੇ ਆਣਗੇ ਇੱਕ ਦੋ ਵਜੇ ਆਣਗੇ ਫਿਰ ਕਦੋਂ ਸੋਣਗੇ ਬੱਚੇ ਹਲੇ ਤੱਕ ਜਾਗਦੇ ਪਾਏਂ ਨੇ ਤਾਈ ਤੇ ਸਵੇਰੇ ਨਿੰਂਦਰ ਖੁੱਲਦੀ ਨਹੀ ਐਨ ਨੀਂਦ ਪੂਰੀ ਨਹੀਂ ਹੋਂਦੀ
ਹੋਰ ਤੁਹਾਡਾ ਡਿਨਰ
ਡਿਨਰ ਤਾਂ ਅਸੀਂ ਆਪੇ ਕਰ ਲੈਂਦੇ ਹਾਂ ਬੱਚੇ ਕਰ ਲੈਂਦੇ ਅਸੀਂ ਖਾ ਲੈਂਦੇ ਹਾਂ ਇਹ ਬਾਹਰੋਂ ਖਾ ਕੇ ਆਉਂਦੇ ਨੇ
ਠੀਕ ਹੈ ਠੀਕ ਹੈ ਸਮਝ ਗਿਆ
ਹੋਰ ਅਸੀਂ ਫੇਰ ਮੰਮੀ ਡੈਡੀ ਨੂੰ ਖਵਾਂ ਲੇਂਨੇ ਹਾਂ ਅਸੀਂ ਆਪ ਖਾ ਲੈਂਦੇ ਆਂ ਬੱਚੇ ਖਾ ਲੈਂਦੇ ਨੇ ਇਹ ਆਪੇ ਖਾ ਖੂ ਕੇ ਆਉਂਦੇ ਨੇ ਨਹੀਂ ਖਾਂਦੇ ਘਰ ਆ ਕੇ ਖਾ ਲੈਂਦੇ ਨੇ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਦੇ ਹੋ
ਦੇਖੋ ਜੀ ਅਗਰ ਮੈਂ ਆਪਣੀ ਗੱਲ ਕਰਾਂ ਤੇ ਮੈਂ ਫਿਰ ਸਵੇਰੇ ਸਵੇਰੇ ਉੱਠਦਾ ਵਾਂ ਕਦੀ ਛੇ ਵਜੇ ਔਰ ਕਦੀ ਸੱਤ ਵਜੇ
ਹਮ ਅੱਛਾ।
ਤੁਹਾਨੂੰ ਪਤਾ ਹੀ ਹੈ ਕਿ ਦੇਖੋ ਸਾਡੀ ਫੈਮਿਲੀ ਚ ਉਹ ਜੋ ਲੇਡੀਜ਼ ਵਗੈਰਾ ਰਹਿੰਦੀਆਂ ਉਹ ਹੈਗੀਆਂ ਨੇ ਉਹ ਥੋੜ੍ਹਾ ਲੇਟ ਉੱਠਦੀਆਂ ਨੇ। ਤੇ ਮੈਂ ਕੀ ਕਰਦਾ ਵਾਂ ਮੈਂ ਥੋੜ੍ਹਾ ਜਲਦੀ ਉੱਠ ਕੇ ਨਾ ਇੱਕ ਡੇਢ ਘੰਟਾ ਜਲਦੀ ਉੱਠ ਕੇ ਮੈਂ ਉਹੀ ਇੱਕ ਡੇਢ ਘੰਟਾ ਨਾ ਆਪਣੇ ਤੇ ਮਤਲਬ ਕਿ ਲਗਾ ਦੇਨਾ ਵਾਂ। ਹਾਂਜੀ ਉਹ ਇੱਕ ਘੰਟਾ ਉਹ ਮੇਰੇ ਮੇਰਾ ਆਪਣਾ ਹੈਗਾ। ਜਿੱਥੇ ਇਹ ਘੰਟੇ ਚ ਮੈਂ ਜੋ ਮਰਜੀ ਕਰਾਂ ਐਕਸਰਸਾਈਜ਼ ਕਰਾਂ ਠੀਕ ਹੈ, ਕੋਈ ਕੋਚਿੰਗ ਸਿੱਖਾ ਠੀਕ ਹੈ ਜੀ, ਮੈਂ ਉਹ ਮਤਲਬ ਕਿ ਇਹ ਘੰਟਾ ਉਹ ਮੇਰਾ ਆਪਣਾ ਹੈਗਾ ਉਸ ਤੋਂ ਬਾਅਦ ਦੇਖੋ ਵੋਟੀ ਉੱਠ ਜਾਂਦੀ ਹੈ, ਸਾਡੇ ਬੱਚੇ ਉੱਠ ਜਾਂਦੇ ਨੇ ਫੇਰ ਤੁਹਾਨੂੰ ਪਤਾ ਹੀ ਹੈ ਅਗਰ ਬੱਚੇ ਉੱਠ ਗਏ ਤੇ ਫਿਰ ਸਾਰਾ ਟਾਈਮ ਉਹਨਾਂ ਦੇ ਉੱਪਰ ਲੱਗ ਜਾਂਦਾ।
ਅੱਛਾ ਹਾਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ।
ਜੀ।
ਤੇ ਹੁਣ ਮੰਮੀ ਹੁਣ ਕਹਿੰਦੇ ਨੇ ਸਵੇਰੇ ਉੱਠੋ, ਸਵੇਰੇ ਪਾਠ ਕਰੋ ਸਵੇਰੇ ਗੁਰ ਦੁਆਾਰੇ ਜਾਓ, ਹੁਣ ਸਵੇਰੇ ਉੱਠਿਆ ਵੀ ਨੀ ਜਾਂਦਾ।
ਹਾਂ ਸਹੀ ਕਹਿ ਰਹੇ।
ਕੀ ਹੁਣ ਤਾਂ ਛੁੱਟੀਆਂ ਪੈ ਗਈਆ ਨਾ ਤਾਂ ਨੀ ਨਾ ਉੱਠਿਆ ਜਾਂਦਾ। ਉਸ ਤੋਂ ਫੇਰ ਜੇ ਬੱਚੇ ਸਕੂਲ ਜਾਂਦੇ ਫੇਰ ਤਾਂ ਅਸੀਂ ਉੱਠਣੇ ਹੀ ਆ ਸਾਰਿਆ ਨੇ।
ਜੀ ਸਹੀ ਗੱਲ ਹੈ।
ਹੁਨ ਸਗੋਂ ਬੱਚੇ ਛੁਟ ਘਰ ਬੈਠੇ ਦੇ ਨੇ ਤੇ ਉਹ ਨੀਂਦਰ ਖੁੱਲਦੀ ਨੀ ਹੈ। ਸੁੱਤੇ ਰਹਿਨੇ ਹਾਂ। ਨਹੀਂ ਉੰਜ ਤੇ ਮੰਮੀ ਮੰਮੀ ਉਹ ਆਪ ਉਠਾਦੇ ਰਹਿੰਦੇ ਨੇ ਉੱਠ ਜਾ ਹੁਣ ਉੱਠ ਜਾ, ਉੱਠ ਜਾ। ਉੱਠ ਜਾਂਦੇ ਆ ਤੇ ਕੰਮ ਵਾਲੀ ਵੀ ਆ ਸਾਡੀ ਤਾਂ ਕੰਮ ਵਾਲੀ ਬੜੀ ਲੇਂਜ ਐ। ਤੁਸੀਂ ਕੰਮ ਵਾਲੀ ਲਾਈ ਦੀ ਏ।
ਹਾਂਜੀ-ਹਾਂਜੀ ਲੱਗੀ ਦੀ ਸਾਡੀ ਕੰਮ ਵਾਲੀ।
ਹੁਣ ਸਾਡੇ ਸਾਡੀੇ ਜੋ ਮੇਡ ਐ ਸਾਡੀ ਜਿਹੜੀ ਮੇਡ ਹੈ ਵੇ ਉਹ ਸਾਢੇ ਨੌ ਵਜੇ ਆ ਜਾਂਦੀ ਏ ਉਹਨੇ ਦੇਖਣਾ ਹੀ ਨਹੀਂ ਕੋਈ ਡਸਟ ਕੀਤੀ ਦੀ ਨਹੀਂ ਕੀਤੀ ਬਸ ਝਾੜੂ-ਪੋਚਾ ਕਰਕੇ ਚਲੇ ਜਾਣਾ ਵੇ।
ਅੱਛਾ ਜੀ। ਜੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਕਿ ਐ ਮਤਲਬ ਕਿ ਸਵੇਰੇ ਜਲਦੀ ਉੱਠਨਾ
ਹੂੰ
ਐਕਚੁਲੀ ਆ ਕੁਛ ਦਿਨ ਪਹਿਲੇ ਨਾ ਫੋਨ ਚਲਾ ਰਿਹਾ ਸੀ ਯੂਟਿਊਬ ਚਲਾ ਰਹਾ ਸੀ ਮੈਂ।
ਅੱਛਾ।
ਕਿ ਯੂਟਿਊਬ ਚਲਾ ਰਿਹਾ ਸੀ ਉੱੱਚ ਉੱਥੇ ਨਾ ਇੱਕ ਇੰਡੀਅਨ ਬੰਦਾ ਹੈਗਾ ਸੀ ਉਹ ਨਾ ਉੱਥੇ ਗਿਆ ਦਾ ਸੀ ਅਮੈਰਿਕਾ।
ਅੱਛਾ ਹਾਂਜੀ
ਅਮੇਰਿਕਾ ਦਾ ਕਲਚਰ ਕਿਵੇਂ ਦਾ ਹੈਗਾ ਮੈਂ ਤੁਹਾਨੂੰ ਦੱਸਣਾ ਕਿ ਉਹ ਉਸ ਮੁੰਡੇ ਨੇ ਪੂਰੀ ਵੀਡੀਓ ਬਣਾਈ, ਯੂਟਿਊਬ 'ਤੇ ਪਾਈ ਹੁਣ ਮੈਂਨੇ ਵੀਡੀਓ ਵੇਖੀ, ਉਹਦੇ ਚ ਨਾ ਉਹਦਾ ਏ ਉਹ ਉਹ ਜੋ ਇੰਡੀਅਨ ਬੰਦਾ ਅੰਗਰੇਜ਼ ਕੋਲ ਪੁੱਛਿਆ ਉਹਨੇ, ਕਿ ਤੁਸੀਂ ਡਿਨਰ ਕਿੰਨੇ ਵਜੇ ਕਰਦੇ ਹੋ ਕਿੰਨੇ ਵਜੇ ਉੱਠਦੇ ਹੋ। ਤੇ ਤੁਸੀਂ ਹੈਰਾਨ ਹੋ ਜਾਓ ਕਿ ਕੀ ਉਸ ਅੰਗਰੇਜ਼ ਨੇ ਕੀ ਕਿਹਾ। ਉਸ ਅੰਗਰੇਜ਼ ਨੇ ਕਿਹਾ ਕਿ ਅਸੀਂ ਡਿਨਰ ਕਰਦੇ ਹਾਂ ਸ਼ਾਮ ਦੇ ਛੇ ਵਜੇ।
ਅੱ ਛਾ
ਛੇ ਵਜੇ ਅੰਗਰੇਜ਼ ਲੋਕ ਕਰਦੇ ਨੇ ਡਿਨਰ, ਉਹ ਸੌਂਦੇ ਉਹ ਅੱਠ ਵਜੇ ਨੇ। ਦੇਖ ਲੋ। ਉਹ ਅੱਠ ਤੋਂ ਲੈ ਕੇ ਨੌ ਵਜੇ ਸੌ ਜਾਂਦੇ ਨੇ, ਠੀਕ ਹੈ ਜੀ।
ਹੂੰ ਅਸੀਂ ਤੇ ਆਪ ਬੜਾ ਲੇਟ ਸੌਂਨੇ ਆ, ਹੁਣ ਸਾਡੇ ਬੱਚੇ ਆਏ
ਹਾਂਜੀ ਉਹ ਅੰਗਰੇਜ਼ ਬੰਦੇ ਅੱਠ ਵਜੇ ਸੋ ਜਾਂਦੇ ਨੇ ਉਹ ਸਵੇਰੇ ਚਾਰ ਵਜੇ ਉੱਠਦੇ ਨੇ ਬਿਲ ਉਹ ਸੂਰਜ ਉੱਗਦੇ ਈ ਉੱਠ ਜਾਂਦੇ ਨੇ ਉਹ।
ਹੂੰ ਸਾਡੇ ਮੇਰੇ ਬੱਚੇ ਤੇ ਹਜੇ ਤੱਕ ਜਾਗਦੇ ਪਏ ਨੇ ਉਹਨਾਂ ਨੂੰ ਕੀ ਸੁਵਾਵਾਂ। ਹੁਣ ਇਹ ਸੋਣ ਤੇ ਅਸੀਂ ਸੋਈਏ। ਉਹ ਮੇਰਾ ਬੇਟਾ ਵੀ ਹੁਣ ਦੁਪਹਿਰੇ ਵੀ ਸੋ ਗਿਆ ਵੇ।
ਜੀ
ਦੁਪਹਿਰੇ ਵੀ ਸੋ ਗਿਆ ਹੁਣ ਥੋੜ੍ਹਾ ਨਾ ਸੋਏਗਾ ਹੁਣ ਇਹ ਦੋ-ਤਿੰਨ ਦਿਨ ਪਹਿਲੇ ਸੋਣਾ ਨੀ ਉਹਨੇ ਨੇ।
ਅੱਛਾ ਜੀ।
ਹੂੰ ਹੋਰ
ਸਹੀ ਕਹਿੰਦੇ ਬਸ, ਜੀ-ਜੀ ਸਭ ਸੁੱਤੇ ਦੇ ਨੇ। ਭਰਾ ਦਾ ਮੁੰਡੇ ਵੀ ਸਭ ਸੌ ਗਏ ਨੇ, ਭੈਣ ਦਾ ਭੈਣ ਦੇ ਮੁੰਡੇ ਵੀ ਸੌ ਗਏ ਨੇ ਸਭ। ਹਾਂਜੀ ਜੁਆਇੰਟ ਫੈਮਲੀ ਹੈਗੀ ਨਾ ਤੇ ਕਰਕੇ ਸਾਰੇ ਅਸੀਂ ਇਕੱਠੇ ਰਹਿੰਨੇ ਆ। ਦੇਖੋ ਇਹ ਸਭ ਤੋਂ ਵੱਡਾ ਸਾਡੇ ਮਾਂ ਪਿਓ ਉੱਤੇ ਆਉਂਦਾ ਜੇ, ਸੱਚੀ ਦੱਸਾਂ ਤੇ ਬੱਚੇ ਨੂੰ ਕਿੰਨੇ ਵਜੇ ਉਠਾਣਾ, ਕਿੰਨੇ ਵਜੇ ਸੁਆਣਾ।
ਅੱਛਾ ਨਹੀਂ-ਨਹੀਂ ਤੁਹਾਡੀ ਗੱਲ ਤਾਂ ਸਹੀ ਤੁਸੀਂ ਕੀਤੀ ਐ। ਹੁਣ ਜੋ ਸਾਡੇ ਘਰ ਹੁਣ ਦੇਖੋ ਨਾ, ਹੁਣ ਸਾਡੀ ਮੇਡ ਆਂਦੀ ਏ ਸਾਡੀ ਹੁਣ ਮੇਡ ਆਂਦੀ ਏ ਤਾਂ ਮੰਮੀ ਸਾਨੂੰ ਉਠਾ ਦਿੰਦੀ ਹੈ ਉਠ ਜੋ ਉਠ ਜੋ ਮੇਡ ਕੰਮ ਵਾਲੀ ਆ ਗਈ ਉਠ ਜੋ। ਤਾਂ ਅਸੀਂ ਉੱਠਨੇ ਆਂ ਉਹ ਸਾਡੇ ਕੰਮ ਵਾਲੀ ਬੜੀ ਭੈੜੀ ਏ। ਉਹ ਵੀ ਆ ਕੇ ਵਾਜਾਂ ਮਾਰਨ ਲੱਗ ਜਾਂਦੀ ਉਠ ਉਠੋ ਉਠੋ ਨਾ ਜਹਾਂ ਸੇ ਸਾਮਾਨ ਉਠਾਇਆ ਸਾਮਾਨ ਸਮਾਨ ਨੀ ਉਠਾਇਆ ਸਾਰਾ ਅਸੀਂ ਸਮਾਨ-ਸਮੂਨ ਚੁੱਕਨੇ ਆ ਤੇ ਉਠ ਜਾਨੇ ਆ।
ਹੂੰ ਸਹੀ ਕਹਿੰਦੇ ਤੁਸੀਂ ਕਿਤੇ ਤੁਸੀਂ ਕਿੰਨਾ ਕਿੰਨੇ ਰੁਪਏ ਦਿੰਦੇ ਹੋ ਆਪਣੀ ਮੇਡ ਨੂੰ।
ਅਸੀਂ ਅਠਾਰਾਂ ਸੌ ਰੁਪਏ ਦਿੰਨੇ ਆਂ।
ਅੱਛਿਆ ਹੋ ਦੋ ਸੌ ਰੁਪਏ ਜ਼ਿਆਦਾ ਸਾਡੀ ਮੇਡ ਲੈ ਕੇ ਜਾਂਦੀ ਹੈ ਮਹੀਨਾ
ਅੱਛਾ।
ਹਾਂਜੀ।
ਹੂੰ ਠੀਕ ਹੈ, ਠੀਕ ਹੈ ਹੁਣ ਸੋਏ ਹਾਂ ਬਸ ਕੰਮ ਨਈ ਹੈ ਹੀ ਬੜੀ ਭੈੜੀਆਂ ਨੇ ਸਫਾਈਆਂ ਸਫੂਈਆਂ ਚੰਗੀ ਤਾਂ ਕਰਦੀਆਂ ਹੀ ਨਹੀਂ ਹੈ।
ਜੀ ਸਹੀ ਕਹਿੰਦੇ ਪਏ ਹੋ।
ਤਰ੍ਹਾਂ ਕੁਛ ਕੰਮ ਨੀ ਕਰਦੀ ਸਾਰਾ ਕੁੱਝ ਆਪਣੇ ਆਪ ਕਰਾਂ ਸੀ ਜ ਕਹਿੰਦੇ ਨਾ ਐਸ ਮਾਂ ਕਹਿੰਦੇ-ਕਹਿੰਦੇ ਤੁਮ ਆ ਆਪਣੇ ਆਪ ਉਠਾ ਲੋ, ਅਸੀਂ ਕਹਿੰਦੇ ਤੁਹਾਨੂੰ ਲਾਣਾ ਤੇ ਅਸੀਂ ਆਪੇ ਨਾ ਕਰ ਲਈ ਫੇਰ।
ਅੱਛਾ ਜੀ।
ਹੂੰ। ਅਸੀਂ ਵੀ ਇਹੀ ਕਹਿਨੇ ਕਹਿੰਦੇ ਜੇ ਅਸੀਂ ਸਮਾਨ ਚੁੱਕਣਾ ਤੇ ਸੱਪ ਨਾ ਚੁੱਕ ਲਏ, ਤੁਹਾਨੂੰ ਕਾਹਦੇ ਦੇ ਵਾਸਤੇ ਲਾਇਆ ਦਾ ਹੈ ਸੁਣਦੀਆਂ ਹੀ ਨਹੀਂ ਹੈ।
ਹੂੰ, ਤੁਹਾਡੀ ਆਵਾਜ਼ ਨਾ ਬੜੀ ਸਲੋਅ ਆਉਂਦੀ ਪਈ ਹੈ ਬੜੀ ਜ਼ਿਆਦਾ
ਅੱਛਾ, ਹਾਂ ਹੁਣ ਆ ਰਹੀ ਹੈ।
ਨਹੀਂ ਹੁਣ ਹੁਣ ਤੋ ਬਿਲਕੁਲ ਹੀ ਬੰਦ ਹੋ ਗਈ ਹੈ।
ਹੈਲੋ
ਬੜੀ ਧੀਰੇ ਆ ਰਹੀ ਹੈ। ਹਾਂ ਹੋ ਹਾਂ ਹੁਣ ਆਈ ਹੈ। ਤੁਹਾਡੀ ਪੂਰੀ ਤੇਜ ਆਵਾਜ਼ ਤੁਸੀਂ ਕੋਈ ਲੀਡ ਲਗਾਈ ਦੀ ਹੈਗੀ
ਨਹੀਂ, ਨਹੀਂ ਮੈਂ ਕੁਛ ਨੀ ਲਾਇਆ ਦਾ
ਹਾਂ, ਫਿਰ ਜੇ ਅੱਛਾ-ਅੱਛਾ ਠੀਕ ਹੈ ਤੁਸੀਂ ਕੰਨ ਤੇ ਪੂਰਾ ਮੂੰਹ ਤੇ ਨਾਲ ਚਿਪਕਾ ਕੇ ਰੱਖੋ ਨਾ ਫ਼ੋਨ।
ਅੱਛਾ ਲਾ ਲਿਆ ਲਾ ਲਿਆ। ਤੇ ਤੁਸੀਂ ਗੁਰਦੁਆਰੇ ਦੁਰੇ ਜਾਂਦੇ ਹੋ ਕਿ ਨਹੀਂ।
ਕਿੱਥੇ ਜਾਨਾਂ?
ਤੁਸੀਂ ਜਾਂਦੇ ਹੋ ਗੁਰਦੁਆਰਿਆਂ
ਅੱਛਾ ਗੁਰਦੁਆਰੇ ਹਾਂਜੀ, ਹਾਂਜੀ ਤੇ ਮੈਂ ਤੁਹਾਨੂੰ ਦੱਸਣਾ ਇਹ ਗੱਲ ਕਿ ਸਾਡੇ ਘਰ ਦੇ ਬਿਲਕੁਲ ਮੂਹਰੇ ਹੀ ਇੱਕ ਨਵਾਂ ਗੁਰਦੁਆਰਾ ਖੁ ਬੋਲਿਆ ਦਾ ਦੋ ਤਿੰਨ ਸਾਲ ਹੋ ਗਏ ਨੇ। ਹਾਂਜੀ ਇੱਥੇ ਸਾਡੇ ਘਰ ਦੀ ਲੇਡੀਜ਼ ਵਗੈਰਾ ਸਵੇਰੇ-ਸਵੇਰੇ ਉੱਠਦੀਆਂ ਨੇ ਠੀਕ ਹੈ ਜੀ। ਸੱਤ ਅੱਠ ਵਜੇ ਨਾ ਧੋ ਕੇ ਵਹੁਟੀ ਮੇਰੀ ਮੰਮੀ ਭਰਜਾਈ ਜੀ ਤਿੰਨੋ ਜਾਂਦੀਆਂ ਨੇ ਮੱਥਾ ਟੇਕਦੀਆਂ ਨੇ ਫਿਰ ਸੰਡੇ ਨੂੰ ਅਸੀਂ ਉਹ ਸਾਡਾ ਇੱਥੋਂ ਦੀ ਦਸ ਕਿਲੋਮੀਟਰ ਦੂਰ ਹੈਗਾ, ਬੜਾ ਵੱਡਾ ਗੁਰਦੁਆਰਾ ਹੈਗਾ। ਉੱਥੇ ਅਸੀਂ ਸਾਰੇ ਕਾਰ ਚ ਜਾਂਦੇ ਹਾਂ। ਜੀ ਜੀ ਉੱਥੇ ਜਾਂਨੇ ਹਾਂ। ਹਾਂਜੀ ਲੰਗਰ ਵਗੈਰਾ ਚੱਲਦਾ ਉੱਧਰ ਠੀਕ ਏ। ਹੁਣ ਤੁਹਾਨੂੰ ਪਤਾ ਈ ਏ। ਗਰਮੀ ਚੱਲਦੀ ਪਿਆਂ ਨੇ ਤੇ ਪੂਰਾ ਉਹ ਸ਼ਬੀਲ ਵਗੈਰਾ ਠੰਡੀ ਠੰਡੀ ਸ਼ਬੀਲ ਮਿਲਦੀ ਹੈ। ਜੀ ਤੁਹਾਡੇ ਘਰ ਦੇ ਨੇੜੇ ਹੈਗਾ। ਕੋਈ ਗੁਰ ਬ
ਹਾਂ ਸਾਡੇ ਘਰ ਦੇ ਕੋਲ ਵੀ ਏ। ਸਾਡੇ ਘਰ ਦਾ ਗੁਰਦੁਆਰਾ ਹੈ। ਗੁਰੂ ਅਰਜਨ ਦੇਵ ਜੀ ਦੇ ਦਿਨ ਚੱਲਦੇ ਪਏ ਨਾ ਉਦਰ ਫੇਿਰ ਮੰਮੀ ਚਲੇ ਜਾਂਦੇ ਨੇ ਗੁਰਦੁਆਰੇ। ਲੱਸੀ ਲੁੱਸੀ ਰੋਜ਼ ਬਨਾਦੇ ਨੇ ਚਲੋ ਹੁਣ ਫ ਹੋਰ ਸੁਣਾ ਵਧ ਚਲੋ ਫੋਨ ਹੋਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਓਕੇ ਬਾਏ।
ਹੋੂਰਮਮ